ਹੈਲੋ
ਹਾਂਜੀ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
ਕੀ ਹਾਲ ਜੈ
ਕੀ ਹਾਲ ਜੈ
ਵਧੀਆ ਜੀ ਤੁਸੀਂ ਦੱਸੋ
ਵਧੀਆ ਹੋਰ ਕੀ ਕਰੀ ਜਾਂਦੇ ਹੋ
ਬੈਠੇ ਸੀ ਬਾਰਿਸ਼ ਆਉਂਦੀ ਸੀ
ਹ ਬਾਰਿਸ਼ ਹੁੰਦੀ ਤੇ ਹੈ
ਹਾਂਜੀ
ਸਾਡੀ ਵੇ ਬਾਰਿਸ਼ ਨਹੀਂੀ ਆਉਂਦੀ ਵੀ ਸਾਡੇ ਧੁੱਪ ਲੱਗੀ ਹੋਈ ਆ ਹਾਲ ਦੇਖਲੋ ਸਾਢੇ ਛੇ ਹੋਦੇ ਫੇਰ ਵੀ ਧੁੱਪ ਲੱਗੀ ਹੋਈ ਆ
ਸਾਡੇ ਤੇ ਇੱਥੇ ਬੜੀ ਬਾਰਿਸ਼ ਆਉਂਦੀ ਹੈ
ਹ
ਬਹੁਤ ਮੀਂਹ ਪੈਂਦਾ ਪਏ
ਸਾ ਬਹੁਤ ਗਰਮੀ ਹੋਈ ਸੀ
ਅੱਛਾ, ਹੋਰ ਸਭ ਵਧੀਆ ਘਰ?
ਹਾਂਜੀ ਵਧੀਆ, ਤੁਸੀਂ ਸੁਣਾਓ?
ਬਸ ਵਧੀਆ ਜੀ,
ਹਾਂਜੀ, ਆਪਾਂ ਫਿਰ ਟੋਪਿਕ ਤੇ ਗੱਲ ਕਰਦੇ ਹਾ ਹਾਂਜੀ, ਮੈਂ ਕਿਹਾ ਆਪਾਂ ਆਪ ਟੋਪੀਕ ਤੇ ਗੱਲ ਕਰਦੇ ਹਾਂ।
ਹੈਲੋ,
ਚਲੋ ਆਵਾਜ਼ ਨੀ ਆਦੀ ਤੁਹਾਨੂੰ, ਮੈਂ ਕਿਹਾ ਚਲੋ ਫੇਰ ਆਪਾਂ ਅੱਜ ਟੋਪਿਕ ਤੇ ਗੱਲ ਕਰਦੇ ਮੌਸਮ ਦੀ ਜਾਣਕਾਰੀ ਬਾਰੇ ਗੱਲ ਕਰਦੇ ਜਿੱਦਾਂ ਕਿ ਤੁਹਾਨੂੰ ਪਤਾ ਗਰਮੀਆਂ, ਦਾ ਮੌਸਮ ਚੱਲਦਾ ਪਿਆ ਵਾ ਹੈਲੋ,
ਹੈਲੋ ਤੁਹਾਡੀ ਆਵਾਜ਼,
ਆ ਆਦੀ ਮੈਨੂੰ ਪਤਾ ਵਾਜ਼ ਆਦੀ ਆ, ਹੈਲੋ, ਹੈਲੋ,
ਹਾਂਜੀ,
ਹਾਂਜੀ, ਮੈਮ ਮੈਨੂੰ ਤੁਹਾਡੀ ਆਵਾਜ਼ ਆਦੀ ਆ।
ਹਾਂਜੀ, ਹੁਣ ਆਈ ਤੁਹਾਡੀ ਆਵਾਜ਼
ਹਾਂਜੀ, ਗੱਲ ਕਰਦੇ ਸੀ। ਫੇਰ ਆਪਾਂ ਕੋਈ ਟੋਪਿਕ ਤੇ ਗੱਲ ਕਰਦੇ ਆ, ਜਿੱਦਾਂ ਮੌਸਮ ਦੇ ਬਾਰੇ ਗੱਲ ਕਰਦੇ ਹਾ। ਦੀ ਜਾਣਕਾਰੀ ਬਾਰੇ ਗੱਲ ਕਰਦੀ ਹਾਂ ਜਿੱਦਾਂ। ਜਿੱਦਾਂ ਕਿ ਤੁਹਾਨੂੰ ਪਤਾ ਹੋਇਆ, ਵਾ ਤੁਹਾਨੂੰ ਪਤਾ ਵਾ ਕਿ ਗਰਮੀਆਂ ਦਾ ਮੌਸਮ ਚੱਲਦਾ ਪਿਆ ਵਾ
ਹਾਂਜੀ ਪਰ ਇੱਥੇ ਤਾਂ, ਸਾਡੇ ਬੜੀ ਮੀਂਹ ਪੈਂਦੀ ਪਈ, ਮੌਸਮ ਬਹੁਤ ਖ਼ਰਾਬ ਹੋਇਆ ਪਿਆ।
ਤੁਸੀ ਕਿਥੇ ਰਹਿੰਦੇ?
ਹਾਂਜੀ,
ਰਹਿੰਦੇ ਤੁਸੀਂ,
ਅਸੀਂ ਇੱਥੇ ਰਹਿੰਦੇ ਹਾਂ ਹਰਿਆਣਾ ਵਿੱਚ
ਹਰਿਆਣੇ ਰਹਿੰਦੇ ਸੀ, ਹਰਿਆਣੇ ਚਿਰ ਮੌਸਮ ਠੰਡਾ ਹੈਗਾ ਅਸੀਂ ਅਮ੍ਰਿਤ ਅੰਮਿਤਸਰ ਵਿੱਚ ਰਹਿੰਦੇ, ਨਾ ਅੰਮ੍ਰਿਤਸਰ ਦੇ ਵਿੱਚ ਮੌਸਮ ਬਹੁਤ ਖਰਾਬ ਹੋ ਉਹ ਬਹੁਤ ਗਰਮੀ ਹੋਈ ਪਈ ਹੈ, ਬਹੁਤ ਧੁੱਪ ਨਿਕਲੀ ਹੋਈ ਹੈ।
ਅੱਛਾ, ਇੱਥੇ ਤਾਂ ਮੀਂਹ ਪੈਂਦਾ, ਪਇਆ ਬਾਰਿਸ਼ ਆਦੀ ਕਦੀ ਬਿਜਲੀ ਖੜਕਦੀ। ਸਵੇਰ ਦਾ ਮੌਸਮ ਬਹੁਤ ਖ਼ਰਾਬ ਹੋਇਆ ਪਿਆ।
ਵਧੀਆ ਗੱਲ ਮੌਸਮ ਠੰਡਾ ਹੋਇਆ, ਵਾ ਸਾਡੇ ਵੀ ਅਸੀਂ ਕਹਿੰਦੇ ਇੱਥੇ ਮੌਸਮ ਠੰਡਾ ਹੋਵੇ ਗਰਮੀ ਬਹੁਤ ਹੋਈ ਪਈ, ਆ ਗਰਮੀ ਨਾਲ ਤੇ ਬਹੁਤ ਬੁਰਾ ਹਾਲ ਹੋਇਆ ਪਿਆ ਵਾ।
ਅੱਛਾ,
ਹਾਂਜੀ ਤੁਹਾਨੂੰ ਪਤਾ ਹੀ ਹੈ, ਫੇਰ ਗਰਮੀ ਦੇ ਵਿੱਚ ਲਾਈਟ ਵੀ ਚੱਲ ਜਾਏ ਕਿੰਨੀ ਪ੍ਰੋਬਲਮ ਹੁੰਦੀ ਆ।
ਹਾਂਜੀ ਉਹ ਤਾਂ ਮੀਂਹ ਪੈਂਦੀ ਤਾਂ ਵੀ ਲਾਈਟ ਗਈ, ਹੋਈ ਹੁਣ ਸਾਡੀ ਸਵੇਰ ਦੀ,
ਹੂੰ ਪਰ ਇਹ ਜੇ ਮੌਸਮ ਠੰਡਾ ਵਾ ਨਾ ਗਰਮੀ ਤੇ ਨਾ ਮਹਿਸੂਸ ਹੋ ਰਹੀ।
ਹਾਂਜੀ, ਹਾਂਜੀ ਇਹ ਗੱਲ ਤੇ ਹੈ।
ਬਾਕੀ ਇਹ ਗਰਮੀ ਸਾਡੇ ਹਾਂਜੀ।
ਬੱਚਿਆਂ ਨਾਲ ਵੀ ਔਖਾ ਹੋ ਜਾਂਦਾ ਹੈ, ਵੱਡਿਆਂ ਨਾਲ ਵੀ
ਉਹ ਦੱਸਣਾ ਜਨਾ। ਵੈਸੇ ਤਾਂ ਮੈਨੂੰ ਸਰਦੀ ਹੀ ਸਹੀ ਲੱਗਦੀ, ਤੁਹਾਨੂੰ ਪਤਾ ਸਰਦੀ ਸਰਦੀ ਦੇ ਵਿੱਚ ਮਤਲਬ ਕਿ ਮਤਲਬ ਕਿ ਦੋ ਦਿਨ ਲਾਈਟ ਆਵੇ ਚਲੋ, ਨਾ ਆਵੇ ਇੰਨਾ ਫ਼ਰਕ ਨਹੀਂ ਪੈਂਦਾ। ਹ
ਹਾਂਜੀ,
ਹਾਂਜੀ, ਤੇ ਬ ਲਾਈਟ ਆਉਣੀ ਚਾਹੀਦੀ ਸਰਦੀ ਦੇ ਵਿੱਚ ਵੀ ਪਰ ਇਹ ਕਿ ਮਤਲਬ ਗਰਮੀ ਨਾਲ ਇਹਨਾ ਪਤਾ ਨੀ ਲੱਗ ਰਿਦਾ ਗਰਮੀਨੇ ਮਹਿਸੂਸ ਸਰਦੀ ਫਿਰ ਵੀ ਠੀਕ ਲੱਗਦੀ ਹੈ। ਗਰਮੀ ਚ ਤਾਂ ਕੁਛ ਵੀ ਖਾਣ ਨੂੰ ਦਿਲ ਨੀ ਕਰਦਾ ਕੁਛ ਮਤਲਬ ਕਰਨ ਨੂੰ ਦਿਲ ਨੀ ਕਰਦਾ। ਕਿਚਨ ਚ ਜਾਣ ਨੂੰ ਮਾਸਾ ਵੀ ਦਿਲ ਨੀ ਕਰਦਾ ਗਰਮੀ ਚ।
ਹਾਂਜੀ, ਇਹ ਗੱਲ ਤੇ ਹੈ।
ਦਿਲ ਕਰਦਾ ਵਾ ਕਿ ਚਲੋ ਆਪਾਂ ਏੀ ਦੇ ਅੰਦਰ ਹੀ ਬਸ ਏ ਥੱਲੇ ਰਹੀਏ। ਤੁਹਾਨੂੰ ਪਤਾ ਅਸੀ ਥੱਲੇ ਵੀ ਰਹਿਣਾ ਅੱਜ ਕੱਲ੍ਹ ਬਿਮਾਰੀ ਦਾ ਘਰ ਆ
ਹਾਂਜੀ, ਉਹ ਤੇ ਹੈ ਬਿਮਾਰੀਆਂ ਬਣਦੀਆਂ। ਏਸੀ ਨਾਲ ਵੀ ਤਾਜ਼ੀ ਹਵਾ ਨਾਲ ਤਾਂ ਬੰਦਾ ਠੀਕ ਰਹਿੰਦਾ ਹੈ।
ਹਾਂਜੀ, ਅ ਅਸੀਂ ਚੱਲੋ ਬੜਾ ਆਰਾਮ ਮਿਲਦਾ ਚਲੋ ਆਰਾਮ ਨਾਲ ਮਿਲਦਾ ਠੰਡਕ ਮਿਲਦੀ ਆ ਬਹੁਤ ਵਧੀਆ ਲੱਗਦਾ ਸਕੂਨ ਮਿਲਦਾ ਵਾ ਪਰ ਇਸ ਚੀਜ਼ ਦੇ ਨਾਲ ਕਈ ਬਿਮਾਰੀਆਂ ਵੀ ਲੱਗਦੀ। ਚ ਜਿੱਦਾਂ ਫ ਬੱਤਾ ਤੁਹਾਨੂੰ ਕਦਾ ਦਰਦ ਹੁੰਦੀ ਆ ਗੋਡੇ ਦਰਦ ਹੁੰਦੇ ਆ ਹ ਕੀ ਗੱਲ ਹੁੰਦੀ ਜੀ, ਵੈਸੇ ਸਾਨੂੰ ਹਾਂਜੀ। ਵੈਸੇ ਸਾਨੂੰ ਚਾਹੀਦਾ ਵਾ ਕਿ ਸਾਨੂੰ ਸਫ ਦੀ ਹਵਾ ਹਵਾ ਲੈਣੀ ਚਾਹੀਦੀ ਸਿਫਤ ਦੀ ਵੱਲ ਤਿਆਰ ਕਰਨੀ ਚਾਹੀਦੀ ਤੁਹਾਨੂੰ ਪਤਾ। ਗਰਮੀਆਂ ਦੇ ਵਿੱਚ ਤੇ ਖ਼ਾਸ ਕਰਕੇ। ਜਲਦੀ ਉੱਠ ਕੇ ਸੈਰ ਕਰਨੀ ਚਾਹੀਦੀ ਸਵੇਰੇ ਮਤਲਬ ਤਾਜ਼ੀ ਹਵਾ ਮਿਲੇ ਸਾਡੇ ਸਿਹਤ ਲਈ ਬਹੁਤ ਚੰਗਾ ਹੁੰਦਾ ਵਾ ਇਹਨਾਸ਼ੀਰ ਸਾਡਾ ਬਹੁਤ- ਤੋਂ ਵਧੀਆ ਰਹਿੰਦਾ ਵਾ।
ਸੈਰ ਤਾਂ ਰੋਜ਼ ਕਰਨੀ ਚਾਹੀਦੀ ਜੀ ਸਵੇਰੇ ਸ਼ਾਮੀ।
ਹਾਂਜੀੋ ਦੋ ਫੈਮਲੀ ਇੱਕ ਟਾਈਮਿੰਗ
ਗ ਕਿ ਬਾਹਰ ਨਿਕਲਣ ਨੂੰ ਮਨ ਹੀ ਨਹੀਂ ਕਰਦਾ।
ਮਤਲਬ ਕਿ ਸਵੇਰੇ ਸਵੇਰੇ ਮੌਸਮ ਠੀਕ ਹੁੰਦਾ ਵਾ ਜਦਾ ਪੰਜ ਪੰਜ ਕੇ ਵਜੇ ਉਦੋਂ ਬੰਦਾ ਚੱਲ ਚੁਲ ਜਾਇਆ ਕਰੇ।
ਹਾਂਜੀ,
ਹਾਂਜੀ ਉਸ ਟਾਈਮ ਜਾਣਾ ਵੀ ਚਾਹੀਦਾ ਵਾ ਕਿਉਂਕਿ ਉਸ ਟਾਈਮ ਮੌਸਮ ਵਧੀਆ ਹੁੰਦਾ ਵਾ ਉਸ ਟਾਈਮ ਮਤਲਬ ਤੁਹਾਨੂੰ ਪਤਾ ਸਵੇਰ ਹੁੰਦੀ ਸਵੇਰ ਦੀ ਸੈਰ ਸਾਡੇ ਲਈ ਬਹੁਤ ਵਧੀਆ ਵਾ। ਤਾਜ਼ੀ ਹਵਾ ਮਿਲਦੀ ਆ ਸ਼ਾਂਤ ਮੌਸਮ ਹੁੰਦਾ ਕੋਈ। ਰੋਲਾ ਨੀ ਕੁੱਛ ਨੀ ਹੁੰਦਾ ਇਹੋ ਜਿਹਾ
ਹਾਂਜੀ,
ਹਾਂਜੀ,
ਸਵੇਰੇ ਵੀ ਲੇਕਿਨ ਸੱਤ ਵਜੇ ਧੁੱਪ ਨਿਕਲ ਜਾਂਦੀ ਆ ਉਸ ਤੋਂ ਪਹਿਲੇ ਪਹਿਲੇ ਸੈਰ ਕਰਨੀ ਤਾਂ ਕਰਲੋ ਛੇ ਵਜੇ ਹੀ ਆ ਜਾਂਦੀ ਧੁੱਪ ਤੇ
ਧੁੱਪ ਆ ਜਾਂਦੀ ਸੀ ਬਿਲਕੁਲ ਸਹੀ ਗੱਲ ਸਵੇਰੇ ਹਾਂਜੀ ਨਾਲ ਕਹਿ ਨਾਲ ਕਹਿ ਦਿੰਦੇ ਨਾ। ਕਿ ਸਵੇਰ ਦੀ ਸੈਰ ਕਰਨ ਨਾਲ ਕਈ ਨਾ ਕਈ ਬਿਮਾਰੀਆਂ ਦੂਰ ਹੁੰਦੀਆਂ।
ਹਾਂਜੀ ਹਾਂਜੀ ਸੈਰ ਕਰਨੀ ਤਾ
ਹੈਲੋ
ਹਾਂਜੀ ਮੈਂ ਕਹਿੰਦੇ ਨਾ ਸਵੇਰ ਦੀ ਸੈਰ ਕਰਨੀ ਬਹੁਤ ਸਾਡੇ ਸਰੀਰ ਵਧੀਆ ਵਾ ਕਈ ਬਿਮਾਰੀ ਦੂਰ ਹੁੰਦੀਆਂ ਹਾਂਜੀ ਹਾਂਜੀ
ਗਰਮੀ ਵਿੱਚ ਦੇ ਨਾਲ ਉਹ ਕਰਨਾ ਚਾਹੀਦਾ ਹੈ ਠੰਡਾ ਵੀ ਪੀਣਾ ਚਾਹੀਦਾ ਹੈ। ਅੱਜ ਕੱਲ ਗਰਮੀ ਇੰਨੀ ਪੈਂਦੀ ਪਈ ਕਿੱਥੇ ਮੀਂਹ ਪੈਂਦੀ ਪਈ ਏ ਮੌਸਮ ਜਿਆਦਾ ਖ਼ਰਾਬ ਹੋਇਆ ਬਾਰਿਸ਼ਾਂ ਵੀ ਆਉਂਦੀਆਂ ਪਈਆਂ ਜਗ੍ਹਾ ਜਗ੍ਹਾ ਲੋਕੀ ਫੇਰ ਵੀ ਘੁੰਮਣ ਜਾਂਦੇ ਨੇ।
ਜਾਂਦੇ ਨੇ ਪਹਾੜਾਂ ਦੇ ਵਿੱਚ ਲੋਕ ਪਹਾੜਾਂ ਦੇ ਵਿੱਚ ਕਈ ਲੋਕ ਪਹਾੜੀ ਇਲਾਕੇ ਦੇ ਵਿੱਚ ਜਾਂਦੇ ਗਰਮੀਆਂ ਦੇ ਵਿੱਚ ਤੁਸੀ ਕੀਤੇ ਜਾਂਦੇ ਹੁੰਦੇ ਗਰਮੀਆਂ ਦੇ ਵਿੱਚ
ਠੰਢ ਕਰਕੇ ਲੋਕ ਜਾਂਦੇ ਲੇਕਿਨ ਅੱਜ ਕੱਲ੍ਹ ਠੰਡ ਵਿੱਚ ਵੀ ਉੱਥੇ ਪਹਾੜਾ ਚ ਬੁਰਾ ਹਾਲ ਹੋਇਆ ਪਇਆ ਤਾਂ ਵੀ ਨੀ ਲੋਕੀ ਮੰਨਦੇ।
ਅੱਜ ਕੱਲ੍ਹ ਕਿੰਨੇ ਪਹਾੜ ਗਿਰਦੇ ਪਏ ਹੈ ਲੋਕੀ ਫੇਰ ਵੀ ਨੀ ਮੰਨ ਦੇ ਜਾ ਹੀ ਜਾਂਦੇ ਨੇ।
ਪਤਾ ਆਪਣੇ ਸ਼ੌਕ ਲਈ ਘੁੰਮਣ ਫਿਰਨ ਲਈ ਚਲੇ ਜਾਂਦੇ ਨੇ ਕਿ ਨਹੀਂ ਅਸੀਂ ਘੁੰਮਣਾ ਫਿਰਨਾ ਵਾਂ।
ਹਾਂਜੀ।
ਤੁਸੀਂ ਨੀ ਜਾਂਦੇ ਹੁੰਦੇ ਵੈਹੇ।
ਅਸੀਂ ਵੀ ਗਏ ਸੀਗੇ ਲੇਕਿਨ ਅਸੀਂ ਪਹਿਲਾਂ ਗਏ ਸੀ। ਹੁਣ ਤਾਂ ਜਾਣ ਦਾ ਹਾਲ ਹੀ ਨਹੀਂ ਹੈ ਜਿੱਥੇ ਜਾਓ ਉੱਥੇ ਹੀ ਸਲਾਈਡਿੰਗ ਹੁੰਦੀ ਪਈ।
ਅਸੀਂ ਵੀ ਪਹਿਲਾਂ ਜਾਂਦੇ ਹੁੰਦੇ ਸੀ ਹੁਣ ਮਤਲਬ ਕੀ ਨਹੀਂ ਜਾ ਰਹੇ। ਥੋੜੀ ਫੈਨਸ਼ਲ ਈਸ਼ੂ ਮਤਲਬ ਪੈਹਾ ਦੇ ਕਰਕੇ ਥੋੜਾ ਨੀ ਜਾ ਰਹੇ।
ਹਾਂਜੀ
ਨੀ ਅੱਜ ਕੱਲ੍ਹ ਕਿੱਥੇ ਜਾਣ ਦਾ ਹਾਲ ਹੀ ਨਹੀਂ ਹੈ। ਕਿੱਥੇ ਇੰਨੀ ਗਰਮੀ ਹੈਗੀ ਤਾਂ ਨਹੀਂ ਲੋਕੀ ਨਿਕਲਦੇ। ਕਿਥੇ ਇੰਨੀ ਮੀਂਹ ਪੈਂਦੀ ਤਾਂ ਨੀ ਨਿਕਲਦੇ ਪਹਾੜਾ ਚ ਜਾਣ ਤੇ ਦਿਲ ਕਰਦਾ ਹੈ ਲੇਕਿਨ ਕੀ ਕਰੀਏ ਜਾ ਹੀ ਨਹੀਂ ਸਕਦੇ ਉੱਥੇ ਆ ਕੇ ਏਦਾਂ ਹੀ ਕੁਛ ਹੋ ਜੇ।
ਹੂੰ ਹੂੰ।
ਇਹੀ ਗੱਲ।
ਹੋਰ ਸੁਣਾਓ ਤੁਸੀਂ। ਹਾਂਜੀ ਹਾਂਜੀ ਵਧੀਆ ਹੋਰ ਪਰਿਵਾਰ ਚ ਸਾਰੇ ਠੀਕ ਠਾਕ
ਠੀਕ ਹੀ ਰਹਿਣਾ ਚਾਹੀਦਾ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ
ਹੈਲੋ
ਹੈਲੋ ਹਾਂਜੀ ਆਵਾਜ਼
ਮੈਂ ਵੈਸੇ ਤੁਹਾਨੂੰ ਗਰਮੀਆਂ ਸਹੀ ਲੱਗਦੀਆਂ ਕਿ ਸਰਦੀਆਂ ਸਹੀ ਲੱਗਦੀਆਂ
ਮੈਨੂੰ ਤਾਂ ਸਰਦੀਆਂ ਹੀ ਸਹੀ ਲੱਗਦੀਆਂ
ਬਿਲਕੁਲ ਸਹੀ ਗੱਲ ਮੈਨਨੀ ਵੀ ਸਕਦੇ ਲੱਗ
ਸਰਦੀਆਂ ਚ ਬੰਦਾ ਧੁਖੀ ਤੇ ਨਹੀਂ ਹੁੰਦਾ ਨਾ ਗਰਮੀ ਚ ਤੇ ਬੰਦਾ ਬੱਚਿਆਂ ਨਾਲ ਵੀ ਪ੍ਰੇਸ਼ਾਨ ਹੋ ਜਾਂਦਾ ਆ ਤੇ ਵੈਸੇ ਵੀ ਪਰੇਸ਼ਾਨ ਹੋ ਜਾਂਦਾ ਹੈ ਕੋਈ ਕੰਮ ਕਰਨ ਨੂੰ ਜੇ ਨਹੀਂੀ ਕਰਦਾ ਹੁਣ ਬੱਚੇ ਤਾਂ ਕਹਿੰਦੇ ਨੇ ਸਾਨੂੰ ਰੋਟੀ ਟੀਆਂ ਬਣਾ ਕੇ ਦੋ ਕਰਨਾ ਤਾਂ ਸਾਨੂੰ ਹੀ ਪੈਂਦਾ ਹੈ ਗਰਮੀ ਚ
ਪਰ ਮੈਂ ਜਦ ਕੁਛ ਵੀ ਕਰ ਨ ਜੀ ਕਰਨਾ ਉਹ ਵੀ ਦਿਲ ਕਰਦਾ ਬਾਜ਼ਾਰੋਂ ਖਾਣਾ ਆ ਗਏ ਰੋਟੀ ਆ ਗਏ ਬਾਜ਼ਾਰ ਦੀ ਖਾਣ ਕੇ ਹ
ਉਹੀ ਗੱਲ ਆ ਬਸ
ਹੋਰ ਤੁਸੀਂ ਖਾਣਾ ਬਣਾ ਲਿਆ
ਕੀ ਕਹਿੰਦੇ ਹੋ
ਖਾਣਾ ਬਣਾ ਲਿਆ
ਹਾਂਜੀ ਹਾਂਜੀ ਬਸ ਅੱਜ ਮ ਮੀਂਹ ਪੈਂਦਾ ਹੋਇਆ ਸੀ ਪਕੌੜੇ ਖਾਧੇ ਆਪਾਂ
ਗੱਲ ਕੀਤੀ
ਹਾਂਜੀ
ਹ ਵੀ ਚਾਹੀ ਜਦੋਂ ਮੌਸਮ ਤੇਿੰਡਵੇਥੇ ਉਸ ਟਾਈਮ ਸ ਜ਼ਿਆਦਾ ਦਿਲ ਕਰਦਾ ਖਾ
ਹਾਂਜੀ ਤੁਹਾਡੇ ਉੱਤੇ ਬਿਲਕੁਲ ਹੀ ਗਰਮੀ ਆ
ਬਿਲਕੁਲ ਹਾਂਜੀ ਗਰਮੀ ਗੱਲਮੀ ਆ ਆ ਹਾਂ,
ਅ ਅੱਛਾ ਨਹੀਂ ਇੱਥੇ ਤੇ ਬਹੁਤ ਠੰਡਾ ਹੋਇਆ ਪਿਆ ਸਵੇਰ ਦਾ ਮੀਂਹ ਪੈਂਦਾ ਪਿਆ ਰੁਕਿਆ ਹੀ ਨਹੀਂ ਇੱਕ ਮਿੰਟ ਵੀ
ਸ਼ਾਇਦ ਕੀ ਸ਼ਾਇਦ ਇੱਧਰ ਦੀ ਸਾਈਡ ਹੀ ਹਮ ਕਿ ਆਈ ਜਾਵੇ ਵ ਰਾਤ ਨੂੰ ਸ਼ਾਇਦ ਆਜੇ
ਅੱਛਾ,
ਹਾਂਜੀ ਤੁ ਟਵੇਂ ਹੁੰਦੇ ਨਾ ਵੀ ਦੂਸਰੇ ਏਰੀਏ ਚ ਲੇਟ ਪੈ ਜਾਂਦਾ ਵਾ
ਹਾਂਜੀ ਹਾਂਜੀ,
ਹੂੰ,
ਇ ਤੇ ਹੈ ਹੀ ਜੀ,
ਉਹ ਕੁ
ਚਲੋ ਠੀਕ ਆ ਫੇਰ ਹੈਲੋ,
ਹਾਂਜੀ ਹਾਂਜੀ ਚਲੋ ਫ ਠੀਕ ਆ ਕੋਲ ਦਾ ਟਾਈਮਥੇ ਖਤਮ ਹੋ ਰਹੇ ਨੇ
ਹਾਂਜੀ ਹਾਂਜੀ ਠੀਕ,
ਹਾਂਜੀ ਹਾਂਜੀ ਅਗਲੀ ਕੋਲ ਤੇ ਗੱਲ ਕਰਾਂਗੇ ਆਪਾਂ।
ਠੀਕ ਹੈ ਜੀ।
ਹੋਰ ਸੁਣਾਓ ਜੀ
ਓਕੇ ਜੀ,